ਜੀ।
ਹਾਂਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਕੀ ਹਾਲ ਚਾਲ।
ਉਹ ਹੂ ਮੈਂ। ਠੀਕ ਹੈ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਬਿਲ ਕੂਸਈ
ਹਾਂਜੀ ਬਿਲਕੁਲ ਕਲੀਅਰ ਆਵਾਜ਼ ਆਉਂਦੀ ਪਈ ਤੁਹਾਡੀ।
ਠੀਕ ਹੈ-ਠੀਕ ਹੈ
ਮੈਂ ਕਿਆ ਪੁੱਛਾਂ ਭੈਣ ਜੀ ਨੂੰ ਕਿ ਤੁਸੀਂ ਬੱਚਿਆਂ ਦੀ ਛੁੱਟੀਆਂ ਹੋ ਗਈਆਂ ਨੇ ਤੇ। ਕਿਥੇ ਜਾ ਰਹੇ ਹੋ ਘੁੰਮਣ ਵਾਸਤੇ ਹਮ।
ਅਸੀਂ-ਅਸੀਂ ਅਜੇ ਤਾਂ ਬੱਚੇ ਮੇਰੇ ਨਾ ਮੇਰੇ ਬੱਚੇ ਵੱਡੇ ਹੋ ਗਏ ਨੇ ਇਨ੍ਹਾਂ ਦੇ ਸਕੂਲ ਦੀ ਛੁੱਟੀਆਂ ਨਹੀਂ ਹੋ ਦੀਆਂ।
ਅੱਛਾ।
ਹਾਂ ਹੁਣ ਦੇਖੋ ਹੁਣੇ ਹੁਣੇ ਆਇਆ ਮੇਰਾ ਬੱਚਾ ਸਕੂਲ ਤੋਂ ਹੁਣ ਦਰਵਾਜ਼ਾ ਖੋਲਣ ਜਾ ਰਹੀ ਆ ਮੈਂ ਬਸ ਔ ਨੇ ਚ ਸਕੂਲ ਦੀ ਛੁਟਿਆ ਹੁੰਦੀਆਂ ਹੀ ਨਹੀਂ ਵੱਡੇ ਬੱਚੇ ਹੋ ਗਏ ਨਾ। ਹੁਣ ਇਹਦੀ ਇਕ ਹਫਤੇ ਦੀ ਹੋ ਵੀ ਗਈ ਤੇ ਫਿਰ ਸੁੰਮਰ ਕੈਂਪ ਬੱਸ ਫੇਰ ਭੇਜਾਂਗੀ।
ਅੱਛਾ ਮੈ ਤੇ ਕਿਹਾ ਚਲੋ ਭੈਣ ਜੀ ਨੂੰ ਗੱਲ ਕਰਾਂ ਜਾਂਦੇ ਨੇ। ਅਤੇ ਮੈਂ ਫਿਰ ਆਪਣਾ ਪ੍ਰੋਗਰਾਮ ਬਣਾ ਲਿੰਦੇ ਅਸੀਂ ਇਕੱਠੇ ਤੇ ਚਲੇ ਚਲਨੇ ਆ ਬੱਚਿਆਂ ਨੂੰ ਲੈ ਕੇ।
ਕਿੱਥੇ ਜਾਣਾ।
ਜਾਂਦੇ ਨੇ ਘੁੰਮਣ ਵਾਸਤੇ। ਇਸ ਸੁਣੋ ਕੋਈ ਠੰਡੀ ਜਗਾ ਚਲੀਏ ਕਿਧਰੇ।
ਅੱਜ ਕੱਲ ਤਾਂ ਬਾਅਦ ਹਿਲ ਸਟੇਸ਼ਨ ਤਾਂ ਜਾਣਾ ਬੇਕਾਰ ਹੈ। ਅੱਜ -ਕੱਲ ਤਾਂ ਇਨਾ ਨੀ ਰਸ਼ ਭੀੜਾ ਹੂਈ ਹੂਈ ਐ ਹੈ। ਸਾਰਾ ਸਭ ਗਏ ਹੋਏ ਨੇ ਉੱਧਰ ਤਿੰਨ -ਤਿੰਨ ਘੰਟੇ ਦਾ ਜਾਮ। ਬੂ ਸਥਲ ਹੋ ਰਿਹਾ ਕੋਈ ਸਲਾਈਡ ਹੋ ਰਹੀਆਂ ਨੇ ਬਰਫ਼ਾਂ ਏਦੇ ਨੁਕਸਾਨ ਐ ਯੇ ਬਾਹਰ ਤਾਂ ਮੈਂ ਤਾਂ ਇਹ ਸੋਚਣੀ ਆਂ ਮੈਂ ਤਾਂ ਇਹ ਸੋਚ ਆਪਣੀਆਂ ਇਹਦੀ ਤੁਹਾਨੂੰ ਲੱਗੇ ਨਾ ਕਿ ਛੁੱਟੀ ਬਿਤਾਣੀ ਹੈ ਤਾਂ ਦੋ ਦਿਨ ਇਹ ਬਜ਼ਾਰ ਨੂੰ ਖਾਣਾ ਮੰਗਵਾਓ ਆਰਾਮ ਨਾਲ ਕਰੇ ਏ ਸੀ ਚ ਜਾ ਕੇ ਬਹਿ ਜਾਓ ਉੱਥੇ ਹੀ ਸੋ ਇਥੇ ਬੈ ਜਾਓ ਹੋਰ
ਹੋਟਲ ਤੇ ਜਾ ਕੇ ਹੋ ਕਮਰਾ ਬੁੱਕ ਕਰ
ਹਾਂ ਇਹ ਆਪਣੇ ਘਰ ਨੂੰ ਹੋਟਲ ਬਣਾ ਲੋ
ਅਟ ਕੇਦਾ ਮਤਲ ਹੋਟੇਲ
ਤੇ ਸਹੀ ਬਰ ਡਰ ਨੀ ਗਰਮੀ ਪਾਸ ਹੈ ਜਾਮ
ਨਹੀਂ ਉਹ ਤੇ ਗ ਸੀ ਪਰ ਬੱਚੇ ਲੋਕ ਕਹਿਣਗੇ ਅਸੀਂ ਤਾਂ ਖਾਣਾ ਬਾਹਰ ਦਾ ਤੇ ਖਾਂਦੇ ਹੀ ਰਹਿੰਦੇ ਹਾਂ ਕਰਕੇ ਮੈਂ ਹੀ ਸੋਚਿਆ ਸੀ
ਤੁਸੀਂ ਦੱਸੋ ਤਾਂ ਚਲੋ ਦੱਸੋ ਤਾਂ ਸਹੀ ਫਿਰ ਵੀ ਫਿਰ ਵੀ ਕੋਈ ਪ੍ਰੋਗਰਾਮ ਬਨਾਦੇ ਆ ਪਰ ਤੁਸੀਂ ਦੱਸੋ ਕਿੱਥੇ ਜਾਣਾ ਚਾਹੀਦਾ ਸਾਨੂੰ
ਰਿਸ਼ਕੇਸ਼ ਚੱਲੇ ਆ ਉੱਥੇ ਹੈ ਨਾ ਹਮ ਬਹੁਤ ਅੱਛੀ ਜਗਾ ਹੈਗੀੇ ਛਟੀ ਕਰਦੇ ਹ ਹੋਰ ਕਿੰਨੇ ਜਾਣੇ ਤੁਸੀਂ ਕਿੰਨੇ ਜਾਣੇ ਹੋ ਤੇ ਇੱਕ ਗੱਲ ਕਰਨੀ ਆ ਟਰੈਵਲਰੇ ਉਹਨਾਂ ਨਾਲ ਪ੍ਰੋਗਰਾਮ ਬਣਾ ਕੇ
ਠੀਕ ਹਾਂਜੀ ਮੈਂ ਵੀ
ਦੱਸੋ ਆਪਣਾ ਕਿਸ ਤਰ੍ਹਾਂ ਕਰਨਾ ਚਾਹੁੰਦੇ ਹੋ
ਮੈਂ ਆ ਆਜ ਹਾਂ ਵੈਸੇ ਮੇਰੇ ਘਰ ਦੇ ਤਿੰਨ ਘੰਟੇ ਦਾ ਰਸਤਾ ਹੈ ਰਿਸ਼ੀਕੇਸ਼ ਜਿਆਦਾ ਦੂਰ ਹੈ ਨਹੀਂ ਜਾ ਸਕਦੇ ਆਾਂ ਇੱਕ ਦੋ ਦਿਨ ਵਾਸਤੇ ਹਾਂਜੀ
ਨਹੀਂ ਇੱਕ ਦੋ ਦਿਨ ਹੀ ਗਮ ਚ ਚਾਰ ਪੰਜ ਦਿਨ ਤੇ ਰਹਿ ਕੇ ਆਈਏ
ਹਾਂਜੀ ਹਾਂਜੀ ਉਹਹਨੇ ਆ ਜਾਂਦੇ ਨੇ ਬੱਚੇ ਬੱਚੇ ਦੇ ਫਾਦਰ ਉਹਨਾਂ ਦੇ ਨਾਲ ਗੱਲ ਕਰਕੇ ਫਿਰ ਤੁਹਾਨੂੰ ਦੱਸਣੇ ਆ ਕਿਰ ਹਾਂਜੀ ਉਹ ਮੇਰੇ ਤਾਂ ਘਰ ਛੇ ਮੈਂਬਰ ਹੈਗੇ ਹ ਅਸੀਂ
ਅੱਛਾ ਤੁ ਅੱਛੀ ਅੱਸੀ ਆ
ਠੀਕ ਹੈ ਫੇਿਰ ਤੇ ਫੇਿਰ ਇਸ ਤਰ੍ਹਾਂ ਦੱਸੋ ਫਿਰ ਕਾਰ ਤੇ ਜਾਵਾਂਗੇ ਟ੍ਰੇਨ ਤੇ ਜਾਂ ਬੱਸ ਤੇ
ਬ ਕਰਨਾ ਪੇ ਛੋਟਾਲਾਬ ਕਰ ਲ ਆ
ਠੀਕ
ਇੱਕ ਹੋਰ ਵੀ ਮੇਰੀ ਫਰੈਂਡ ਹੈਗੀ ਹੈ ਉੱਥੇ ਤੇ ਉਹਨਾਂ ਦੇ ਉਹ ਵੀ ਚਾਰ ਲੋਕ ਹੈਗੇ ਨੇ
ਅੱਛਾ ਅੱਛਾ ਅ
ਦੋ ਨੀਆਂ ਦੀਦੀ ਦੋ ਬੱਚੇ ਉਹਨਾਂ ਦੇ ਬਿਲ ਟੈਫਲਾਰੀ ਅਤੇ ਸੀਟਾਂ ਅਠਾਰਾਂ ਸੋਲਾਂ ਸੀਟਾਂ ਰਦੀਆਂ ਅਤੇ ਅਠਾਰਾਂ ਸੀਟਾਂ ਉਹ ਕਰਨਾ ਪਏ ਗਾ
ਠੀਕ ਹੈ। ਜੀ ਠੀਕ ਹੈ।
ਦਾਦਾ ਹੋ ਗਿਆ ਕਰਨਾ ਅਸੀਂ ਹੋ ਜਾਣਗੇ। ਤੇ ਆਰਾਮ ਰਹੇਗਾ ਸਾਰਿਆਂ ਨੂੰ ਹਨਾ ਉੱਥੇ ਕਮਰੇ ਲੈ ਲਾਂਗੇ ਅ ਇੱਕ ਦੋ ਕਮਰੇ ਅੱਸੀਂ ਲੈ ਲਾਂਗੇ ਦੋ ਤੁਸੀਂ ਲੈ ਲੋ ਇੱਕ ਉਹ ਲੈ ਲੈਣਗੇ ਥੋੜਾ ਪੈਸੇ ਵੀ ਸਹੀ ਲਗਣਗੇ ਹਨਾ ਬਾਕੀ ਤੁਸੀਂ ਸਮਝਾਓ ਮੈਨੂੰ ਕੋ ਥੋੜਾ ਜਿਹਾ ਆਪਣਾ ਵੀ ਦੱਸੋ
ਉਹ ਸਭ ਤਾਂ ਠੀਕ ਹੈ ਜਿਸ ਤਰ੍ਹਾਂ ਹੁਣ ਟਰੈਵਲਰ ਕਰੀਏ ਤਾਂ ਹਰ ਇੱਕ ਬੰਦੇ ਦਾ ਜੋ ਖ਼ਰਚਾ ਆਏਗਾ ਜਿਸ ਤਰ੍ਹਾਂ ਹਰ ਫੈਮਿਲੀ ਦੇ ਛੇ ਮੈਂਬਰ ਉਹ ਛੇ ਹਿੱਸੇ ਕਰਨੇ ਪੈਣਗੇ ਉਹਨਾਂ ਨੂੰ
ਉਹ ਤੇ ਗੱਲ ਸਹੀ ਹੈ ਮੈਂ ਉਹ ਤੇ ਚਾਰ ਮੈਂਬਰ ਨੇ ਤੇੇ ਕਰਾਂਗੇ ਅਸੀਂ ਤਿੰਨ ਹਿੱਸੇ ਕਰ ਲਾਂਗੇ ਕਮ ਸੇ ਕਮ ਬਾਈ ਹਜ਼ਾਰ ਰੁਪਇ ਲੱਗੇਗਾ। ਟਰੈਵਲਰ ਚ
ਠੀਕ ਠੀਕਕੋਈ ਨੀ ਅਸੀਂ ਕਰ ਲੈਂਦੇ ਹਾਂ ਅੱਛਾ ਤੇ ਫੇਿਰ ਦੱਸੋ ਫਿਰ ਹੋਟਲ ਵਿਚ ਜਿਹੜਾ ਤੁਸੀਂ ਹੋਟਲ ਕਰਵਾਓਗੇ ਉਹ ਖਾਣਾ ਪਾਣੀ ਸ ਮਿਕਸ ਹੋਏਗਾ ਜਾਂ ਅਲੱਗ ਤੋਂ ਕਰਵਾਉਣਾ ਪਏਗਾ ਸਾਨੂੰ
ਨਹੀਂ ਉਹ ਹੋਟਲ ਉਹ ਕਮਰੇ ਦੇ ਨਾਲ ਕਮਰੇ ਨਾਲ ਹਾਂ ਹਜੀ ਹਾਂਜੀ ਹਾਂਜੀ ਜਿਸ ਤਰ੍ਹਾਂ ਉਹਦੇ ਚ ਹੈਗਾ ਪੰਜ ਛੇ ਹਜ਼ਾਰ ਰਹੈਗਾ ਛੇ ਛੇ ਹਜਾਰ ਇਕ ਕਮਰੇ ਦਾਹੋਏ ਜਾਂ ਅੱਠ ਹੋਏ ਉਹਦੇ ਖਾਣਾ ਸਵੇਰੇ ਦਾ ਨਾਸ਼ਤਾ ਰ ਲੰਚ ਹੋਏਗਾ ਡਿਨਰ ਹੋਏਗਾ ਸ਼ਾਮ ਦੀ ਚਾਹ ਹੋਏਗੀ ਸਨੈਕਸ ਹੋਣਗੇ ਪਰ ਪੰਦੇ ਦੋ ਕਮਿਆਂ ਨੂੰ ਹੋ ਗਿਆ, ਲਮਸਮ ਲਗਾ ਲੋੋ ਅੰਮਮ ਦਸ-ਪੰਦਰਾਂ ਹਜ਼ਾਰ ਰੁਪਏ। ਫੈਮਲੀ ਦਾ
ਠੀਕ ਹੈ, ਜੀ ਠੀਕ ਹੈ। ਕੋਈ ਨੀ ਮੈਂ ਗੱਲ ਕਰਨੀ ਆ, ਹਿਸਾਬ ਬਣਾਉਦੇ ਹਾਂ ਜਿਵੇਂ ਸਹੀ ਲੱਗੇਗਾ ਅਸੀਂ ਤੁਹਾਨੂੰ ਦੱਸ ਦਾਂਗੇ।
ਕਰ ਲੈਂਦੇ ਹਾਂ ਅਸੀਂ, ਹੋਰ ਬੱਚੇ ਵੀ ਖੁਸ਼ ਹੋ ਜਾਣਗੇ ਕੋਲ ਨਹੀਂ, ਤੇ ਕਹਿੰਦੇ ਸੀ ਉੱਥੇ ਜਾਣਾ ਰਾਮਪੁਰ ਜਿੱਥੇ ਜੰਗਲ ਹੈਗਾ ਨਾ ਜੰਗਲ ਵਿੱਚ ਉਹ ਸ਼ੇਰ-ਸ਼ੇਰ ਦੇਖਣ ਗਿਆ ਸੀ ਹੋਰ ਏਕ ਚੀਜ਼ ਕਰਨ ਦੀ ਇੱਕ ਭਾਰਤੀਯ ਉਥੇ ਤੇ ਡਰ ਲੱਗਦਾ ਹੈ ਨਾ ਅਚਾਨਕ ਕੋਈ ਆ ਗਿਆ ਚਪਤਾ ਮਾਰਨ ਮੈ ਕਿਆ ਨਾ ਬਾਬਾ ਮਨੁ ਤੇ ਡਰ ਹੀ ਲਗਦਾ ਹੈ
ਹਾਂਜੀ-ਹਾਂਜੀ।
ਇਥੇ ਦਾ ਪ੍ਰੋਗਰਾਮ ਬਣਾਣੇ ਆ ਬਾਕੀ ਤੁਸੀਂ ਦੱਸੋ ਠੀਕ ਰਹੇਗਾ ਉੱਧਰ ਵੀ ਜਾਣਾ ਰਾਮਪੁਰ ਉਹ ਵੀ ਇਥੋਂ ਤਿੰਨ ਘੰਟੇ ਦਾ ਰਸਤਾ ਵੇ।
ਨਹੀਂ-ਨਹੀਂ, ਜਿੱਥੇ ਤੁਸੀਂ ਰਿਸ਼ੀਕੇਸ਼ ਕਹਿ ਰਹੇ ਹੋ ਬਿਲਕੁਲ ਸਹੀ ਹੈ ਪਰ ਮੈਨੂੰ ਦੱਸੋ ਉਹ ਰਾਫਟਿੰਗ ਵਗੈਰਾ ਵੀ ਸੁਣਿਆ ਉੱਥੇ ਕਰਾਉਂਦੇ ਨੇ ਰਿਸ਼ੀਕੇਸ਼?
ਹਾਂਜੀ, ਹੁੰਦੀ ਹੈ ਉਓਥੇ, ਚੰਗੀ ਹੁੰਦੀ ਹੈ। ਤਵਾਦੇ ਬੱਚੇ ਵੱਡੇ ਹੋਣਗੇ ਓ ਟੇ ਅਗਰ ਟਵਾਦੇ ਬੱਚੇ ਛੋਟੇ ਹੋਣ ਗੇ ਤੇ ਨਹੀਂ ਕਰਨ ਦੇਣ ਗੇ ਕਰਨ ਹੀ ਨਹੀਂ ਦੇਣਗੇ। ਵੱਡੇ ਬੱਚਿਆਂ ਨੂੰ ਕਰਨ ਦਦੇ ਨੇ।
ਅੱਛਾ-ਅੱਛਾ, ਕੋਈ ਜਿਆਦਾ ਖ਼ਤਰਾ ਤਾਂ ਨਹੀਂ ਆਉਦਾ ਨਾ ਉਥੇ?
ਇਸ ਕਰ ਕੇ ਮੈਂ ਤਾਂ ਨਹੀਂ ਜਾਣਦੀ ਇਹ ਜਾਣਦੇ ਨੇ ਬੱਚੇ ਚਲੇ ਜਾਂਦੇ ਨੇ, ਬੇਟੀ ਆਈ ਹੋਈ ਸੀ ਬੇਟੀ ਵੀ ਗਈ ਸੀ ਇੱਕ ਵਾਰੀ ਸਾਡ ਨਾਲ ਅਸੀ ਲੋਕ ਫਿਰ ਉਹੀ ਗਏ ਸੀ ਸਾਾਰੇ ਤੁਸੀਂ ਦੇਖਲੋ ਅਗਰ ਤੁਹਾਡੇ ਬੱਚੇ ਵੱਡੇ
ਹਾਂਜੀ, ਚੌਦਾਂ ਚੌਦਾਂ ਸਾਲ ਦੇ ਨੇ ਇੱਕ ਚੌਦਾਂ ਸਾਲ ਦਾ ਇੱਕ ਤੇਰਾਂ ਸਾਲ ਦਾ।
ਹਾਈਟ ਉਹਨਾਂ ਦੀ ਅੱਛੀ ਲੰਬੀ ਹੈਗੀ ਹੈ ਤੇ ਫਿਰ ਤੇ ਉਹ ਕਰ ਲੈਣਗੇ।
ਠੀਕ ਹੈ, ਠੀਕ ਹੈ। ਸਵੀਮਿੰਗ ਆਉਣੀ ਚਾਹੀਦੀ ਵੈਸੇ ਤਾਂ ਮੈਂ ਸੋਚਣੀ ਹਾਂ।
ਅੱਛਾ, ਸਵੀਮਿੰਗ ਵੀ ਆਣੀ ਚਾਹੀ ਦੀ ਉਹਨਾਂ ਨੂੰ ਬਾਕੀ ਤੁਹਾਨੂੰ ਪਤਾ ਹੀ ਹੈ। ਦੇਖਲਓ ਤੁਸੀਂ ਪ੍ਰੋਗਰਾਮ ਬਣਾਓ ਤੇ ਸਤੀ ਗੱਲ ਹੈ ਅਸੀਂ ਸਾਰੇ ਮਿਲ ਕੇ ਪ੍ਰੋਗਰਾਮ ਬਣਾਦੇ ਹ ਚੱਲੇ ਹ ਮਿਲ ਕੇ ਬੜਾ ਮਜ਼ਾ ਆਉਂਦਾ ਹੈ ਆਪਣਾ ਖਾਣਾ ਪੀਣਾ ਘਰੋਂ ਬਣਾ ਕੇ ਲੈ ਕੇ ਜਾਓ ਥੋੜ੍ਹਾ ਬਹੁਤ ਰਾਜ ਚ ਖਾਣ ਜੋਗਾ।
ਠੀਕ ਹੈ, ਠੀਕ ਹੈ, ਥੋੜੇ ਜੇਹੇ ਸਨੈਕ ਸ ਰੱਖ ਲਾਂਗੇ ਜਿਸ ਤਰ੍ਹਾਂ ਮੱਠੀਆਂ ਹੋ ਗਈਆਂ
ਹਾਂ ਸਨੈਕਸ ਵਿਚਾਰੋਗੇ ਕਿ। ਵਗੈਰਾ ਕੋਲਡਡਿੰਕ ਹੋ ਗਈ ਹਨਾ ਇਹ ਚੀਜ਼ਾਂ ਬੱਚਿਆਂ ਨੂੰ ਚੰਗੀਆਂ ਨਦੀਆਂ ਤੁਹਾਨੂੰ ਪਤਾ ਹੀ ਹੈ। ਬੱਚੇ ਲੋਕ ਤੇ ਫਿਰ ਰਾ ਯਤਾਂ ਕਰਨਗੇ ਗੱਡੀ ਵਾਰ ਵਾਰ ਰੋਕਾਂਗੇ ਅਸੀਂ ਲੈ ਕੇ। ਚੱਲਾਂਗੇ ਤੇ ਜ਼ਿਆਦਾ ਅੱਛਾ ਨਾ ਸਾਨੂੰ ਗੱਡੀ ਰੋਕਣ ਦੀ ਲੋੜ ਹੀ ਨੀ ਕਿਧਰ।
ਹਾਂਜੀ ਸਹੀ ਕਹਿ ਰਹੇ
ਹਾਂਜੀ ਚਾਰ ਦਿਨ। ਹਾਂ ਮੰਗਨੇ ਆਇਆ ਸੀ। ਹਾਂ।
ਚਲੋ ਠੀਕ ਐ ਜੀ, ਠੀਕ ਐ। ਮੈਂ ਨਾ ਰਖ ਮੇਰਾ ਫੋਨ ਹਨਾ ਮੇਰਾ ਨਾ ਉਹਨੇ ਸਕੂਲ ਤੋਂ ਆਇਆ ਬੱਚਾ ਤੇ ਹੁਣ ਪਾਣੀ ਵਗੈਰਾ ਦੇ ਦਾ ਉਹਨਾਂ ਨੂੰ ਬੱਚੇ ਨੂੰ ਰੋਟੀ। ਫਿਰ ਮੈਂ ਤੁਹਾਡੇ ਨਾਲ ਫਿਰ ਗੱਲ ਕਰਨੀ। ਹਾਂਜੀ ਹ ਹਾਂਜੀ ਠੀਕ ਐ ਜੀ, ਓਕੇ ਜੀ। ਸਤਿ ਸ੍ਰੀ ਅਕਾਲ।